ਹੈਲੋ।
ਭੈਣ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ?
ਵਧੀਆ ਭੈਣ ਵਧੀਆ ਆਪਣੀ ਸੁਣਾਓ?
ਹਾਂਜੀ ਹਾਂਜੀ ਮੈਂ ਵੀ ਵਧੀਆ ਜੀ ਵਧੀਆ ਔਰ ਕੀ ਕਰਦੇ ਸੀ?
ਬਸ ਭੈਣ ਆਜ ਛੁੱਟੀ ਹੈਗੀ ਸੀ ਸੰਡੇ ਦੀ ਤੇ ਘੁੰਮਣ ਆਏ ਸੀ ਕਿਧਰੇ ਬਾਹਰ।
ਅੱਛਾ ਅੱਛਾ ਮੈਂ ਹੁਣ ਪਰੇਸ਼ਾਨ ਤੇ ਨੀ ਕਰਤਾ ਤੁਹਾਨੂੰ?
ਨਹੀਂ ਨਹੀਂ ਨਹੀਂ ਭੈਣ ਹੁਕਮ ਕਰੋ ਤੁਸੀਂ।
ਉਹ ਨਾ ਤੁਹਾਡੀ ਹੈਗੀ ਨਾ ਐਕਟਿਵਾ ਦੀ ਬਾਈਕਾਂ ਦੀ ਦੁਕਾਨ ਹੈਗੀ, ਤਾਂ ਮੈਂ ਨਾ ਇੱਕ ਐਕਟੀਵਾ ਲੈਣੀ ਸੀ ਆਪਣੇ ਵਾਸਤੇ ਤਾਂ ਮੈਂ ਸੋਚਿਆ ਤੁਹਾਡੇ ਕੋਲ ਸਲਾਹ ਲੈ ਲਾਂ ਕਿਹੜੀ ਐਕਟੀਵਾ ਚੰਗੀ ਰਹੇਗੀ ਲੈਣ
ਪੈਨ ਚਲਾਣੀ ਮਤਲਬ ਕਿ ਤੁਸੀਂ ਹੈਗੀ ਹੈ ਫੈਮਿਲੀ ਪੂਰੀ ਫੈਮਿਲੀ ਨੇ ਚਲਉਣੀ ਹੋਏਗੀ? ਇੱਕ ਤਾਂ ਹੋ ਗਈ ਪਰਸਨਲ ਯੂਜ ਵਾਸਤੇ ਤੁਹਾਡੇ ਹਾਂਜੀ ਹਾਂਜੀ ਹਾਂਜੀ ਹਾਂਜੀ।
ਮੈਂ ਹੀ ਚਲਾਣੀ ਹੈ ਮਤਲਬ ਕਿ ਮੈਂ ਜਿਵੇਂ ਆਪਣੇ ਕੰਮ ਕੁਮ ਤੇ ਜਾਣਾ ਹੁੰਦਾ ਤਾਂ ਫੇਰ ਰੋਜ਼ ਰੋਜ਼ ਆਟੋ ਦਾ ਭਾੜਾ ਦੇਣਾ ਬੜਾ ਮੁਸ਼ਕਿਲ ਹੋ ਜਾਂਦਾ ਨਾ ਤਾਂ ਮੈਂ ਕਿਹਾ ਏਕ ਐਕਟਿਵਾ ਈ ਲੈ ਲੈਂਨੀ ਆ।
ਪੈਣ ਇਸ ਟਾਈਮ ਤੇ ਬਾਜ਼ਾਰ ਵਿੱਚ ਨਾ ਗੱਡੀਆਂ ਆਈਆਂ ਨੇ ਦੋ ਇੱਕ ਤੇ ਹੋ ਗਈ ਇਲੈਕਟ੍ਰਿਕ ਗੱਡੀ,
ਹਾਂਜੀ।
ਇਲੈਕਟ੍ਰਿਕ ਵਾਲੀ ਤੁਹਾਨੂੰ ਪਤਾ ਹੈ ਬੈਟਰੀ ਵਾਲੀ ਗੱਡੀ ਹੈਗੀਆ ਹਨ।
ਹਾਂਜੀ ਹਾਂਜੀ ਪਾਜੀ ਹਾਂਜੀ।
ਹਾਂ ਉਹਨਾਂ ਚ ਚੱਕਰ ਐਹ ਹੈਗਾ ਹੋ ਜਾਂਦਾ ਹੈ ਕਿ ਉਹ ਹੈਗੇ ਬਿਨਾਂ ਵਿਦਾਉਟ ਇੰਜਨ ਇੰਜਨ ਹੁੰਦਾ ਨਹੀਂ, ਪੋਲਿਊਸ਼ਨ ਫਰੀ ਹੈਗੀ ਹਾਣ ਕੋਈ ਪੋਲੂਊਸ਼ਨ ਨਹੀਂ ਕਰਦੇ ਕੋਈ ਕੁਛ ਨਹੀਂ ਹੈਗੇ ਔਰ ਨਾ ਹੀ ਤੁਹਾਨੂੰ ਉਹਦੇ ਕੋਈ ਕਾਗਜ਼ ਰੱਖਣ ਦੀ ਜ਼ਰੂਰਤ ਹੈਗੀ ਨੇ। ਤੇ ਮੇਰੇ ਹਿਸਾਬ ਨਾਲ ਤੇ ਪੈਨ ਇਲੈਕ -ਗੱਡੀ ਵਧੀਆ ਰਹੇਗੀ ਤੁਹਾਡੇ ਵਾਸਤੇ।
ਹਾਂਜੀ- ਹਾਂਜੀ, ਠੀਕ ਆ।
ਗੱਡੀ ਰੈਲੋ ਪੈਨ, ਇੰਜਨ ਵਾਲੀ ਗੱਡੀ- ਤੇ ਓਹਦੇ ਤੁਵਾਨੁ ਪਤਾ ਸੌ ਸਆਪੇ ਹੈਗੇ ਨੇ ਇੰਜਨ ਕਦੀ ਇੰਜਨ ਦੀ ਦਿੱਕਤ ਆ ਜਾਂਦੀ ਏ, ਤੇ ਕਦੀ ਸਰਵਿਸ ਪ੍ਰੋਬਲਮ ਹੁੰਦੀ ਹੈ, ਕਦੀ ਅੱਛਾ ਮਕੈਨਿਕ ਨਹੀਂ ਮਿਲ ਪਾਉਂਦਾ ਸਰਵਿਸ ਕਰਨ ਵਾਲਾ
ਹਾਂਜੀ, ਪਰ ਮੈਂ ਨਾ ਮਤਲਬ ਮੇਰੀ ਇੱਕ ਸਹੇਲੀ ਸੀਗੀ ਉਹਨੇ ਨਾ ਤੀ ਸੀਗੀ ਆ ਬਿਜਲੀ ਵਾਲੀ, ਤਾਂ ਉਹ ਮੈਨੂੰ ਕਹਿ ਰਹੀ ਸੀਗੀ ਕਿ ਬਈ ਓ ਵਧੀਆ ਨੀ ਨਿਕਲੀ ਤਾਂ ਕਦੀ- ਕਦੀ ਕੀ ਹੁੰਦਾ ਵੀ ਆਪਾਂ ਜਾ ਰਹੇ ਹੁੰਦੇ ਆ ਤਾਂ ਅਗਰ ਮੰਨ ਲਓ ਵੀ ਉਹ ਖਤਮ ਹੋ ਗਈ ਉਹਦੀ ਚਾਰਜਿੰਗ ਤਾਂ- ਤਾਂ ਕਿੱਧਰੇ ਕੋਈ ਉਹੀ ਨਹੀ ਹੈਗੇ ਵੀ ਰਸਤੇ 'ਚ ਬੰਦਾ ਚਾਰਜ ਕਰ ਲਏ।
ਹਾਂ ਇਹ ਸਿਸਟਮ ਹੈਗਾ ਪੈਨ ਪਰ ਬਾਕੀ ਨਾ ਅਗਰ ਅੱਛਾ ਤੁਸੀਂ ਮੋਡਲ ਲਓਗੇ- ਉਧਰ ਜ ਜਿਹੜੀ ਤੁਹਾਡੀ ਸੇਲੀ ਨੇ ਲਿੱਤੀ ਨਾ ਗੱਡੀ ਉਹ ਕੋਈ ਹਲਕੀ ਹੋਏਗੀ, ਜਾਂ ਹਲਕੀ ਰੇਟ ਵਾਲੀ ਹੋਏਗੀ। ਅੱਛੀ ਗੱਡੀ ਆਦੀ ਹੈ, ਲੱਖ -ਸਵਾ ਲੱਖ ਰੁਪਏ ਦੀ ਓਲਾ ਵਗੈਰਾ ਤੇ ਉਹ ਮੰਨ ਲਓ ਤੁਸੀਂ ਵਨ ਟਾਈਮ ਚਾਰਜ ਕਰੋ ਨਾ ਅਤੇ ਤੁਸੀਂ ਮਤਲਬ ਕਿ ਦੋ ਜਾਂ ਤਿੰਨ ਦਿਨ ਵਧੀਆ ਨਿਕਲ ਜਾਂਦੇ ਨੇ, ਅਗਰ ਤੁਸੀਂ ਲੋਕਲ ਚਲਾਣੀ ਹੈ।
ਅੱਛਾ ਜੀ -ਅੱਛਾ ਜੀ, ਠੀਕ ਆ।
ਲੋਕਲ ਹੀ ਚਲਾਣੀ ਹੋਏਗੀ, ਤੁਸੀਂ ਕਿਹੜਾ ਬਾਹਰ ਜਾਣਾ ਹੋਏਗਾ।
ਹਾਂਜੀ-ਹਾਂਜੀ, ਬਸ ਮੈਂ ਤਾਂ ਲੋਕਲ ਹੀ ਜਾਣਾ ਤਾਂ ਆਣਾ- ਜਾਣਾ ਹੀ ਮਤਲਬ ਦਿਨ ਚ ਕਰਨਾ ਫਿਰ ਥੋੜ੍ਹਾ ਮਾਰਕੀਟ- ਮੋਕੀਟ ਜਾਣਾ ਹੋਣਾ, ਜਦੋਂ ਉਦੋਂ ਚਲਾਣੀ ਜਿਆਦਾ ਤਾਂ ਮੈਂ ਚਲਾਣੀ ਵੀ ਨੀ ਹੈਗੀ।
ਪਰ ਭੈਣ ਅਗਰ ਤੁਸੀਂ ਲੋਕਲ ਵਾਸਤੇ ਚਲਾਣੀ ਹੈ ਨਾ ਫਿਰ ਤਾਂ ਇਲੈਕਟ੍ਰਿਕ ਬੈਟਰ ਹੈਗੀ। ਹਾਂ, ਅਗਰ ਤੁਹਾਡੇ ਬਾਹਰ ਦਾ ਕੰਮ ਹੈਗਾ ਜ਼ਿਆਦਾ। ਫੀਲਡ ਦਾ ਕੰਮ ਹੋਏਗਾ ਜਾਂ ਤੁਸੀਂ ਬਿਜਨਸ ਵੂਮੈਨ ਹੋਏ, ਅਤੇ ਉਹਦੇ ਵਾਸਤੇ ਤਾਂ ਫਿਰ ਤੁਹਾਨੂੰ ਫਿਰ ਵਾਰਾ ਨੀ ਖਾਗੀ ਉਹ
ਅੱਛਾ ਜੀ ਤਾਂ ਸਾਨੂੰ ਆਹ ਜਿਹੜੀ ਬਿਜਲੀ ਵਾਲੀ ਹੈਗੀ ਇਲੈਕਟ੍ਰਿਕ ਆਹ ਕਿੰਨੇ ਕੁ ਦੀ ਪੈ ਜਾਏਗੀ। -ਗੀ ਮਤਲਬ ਆਪਾਂ ਜੇ ਲਈਏ।
ਭੈਣ ਇਹਦੇ ਵਿੱਚ ਨਾ ਅਲੱਗ-ਅਲੱਗ ਮੋਡਲ ਹੁੰਦੇ ਨੇ। ਕਈ ਤੇ ਸਟਾਰਟਿੰਗ ਇਹ ਵੇਖ ਲਓ, ਪੈਂਤੀ- ਚਾਲੀ ਹਜ਼ਾਰ ਵਾਲੀ ਵੀ ਗੱਡੀ ਹੈਗੀ ਨੇ। ਲੇਕਿਨ ਉਹ ਤੇ ਕਬਾੜ ਹੀ ਹੈਗੇ ਨੇ, ਉਹ ਤੇ ਖਾਲੀ। ਪਲਾਸਟਿਕ ਦੀ ਬੋਡੀ ਦੇ ਦਿੱਤੀ ਹੈ, ਉਹਦੇ ਅੰਦਰ ਤੇ ਚਾਰ ਬੈਟਰੀ ਦੋ ਬੈਟਰੀਆਂ ਦੇ ਦਿੱਤੀ ਹੈ।
ਅੱਛਾ ਜੀ।
ਉਹ ਤੇ ਬਿਲਕੁਲ ਹੋ ਜਾਏਗੀ ਭੈਣ, ਅਗਰ ਅੱਛੀ ਮੋਟਰ ਲੈਣਾ ਆ ਤੇ ਪੈਂਠ -ਸੱਠ- ਸੱਤਰ ਹਜ਼ਾਰ ਰੁਪਏ ਦੀ ਗੱਡੀ ਆ ਜਾਂਦੀ ਹੈ, ਭੈਣ
ਉਹ ਤੁਹਾਡਾ ਵਧੀਆ ਟਾਈਮ ਜਿਹੜਾ ਹੈ, ਨਿਕਾਲ ਦੇਗੀ।
ਤੇ ਆਪਾਂ ਕਿਸ਼ਤਾਂ ਤੇ ਵੀ ਲੈ ਸਕਦੇ, ਆ ਵੀ ਕਿ ਪੂਰੀ ਸਾਨੂੰ ਰਕਮ ਪਹਿਲੇ ਹੀ ਦੇਣੀ ਪਏਗੀ।
ਨਹੀਂ-ਨਹੀਂ ਭੈਣ ਤੁਸੀਂ ਪਹਿਲੇ ਕਿਸ਼ਤਾਂ ਤੇ ਵੀ ਲੈ ਸਕਦੇ ਹੋ, ਡਾਊਨ ਪੇਮੈਂਟ ਕਰ ਦਿਓ ਦਸ- ਪੰਦਰਾਂ ਹਜ਼ਾਰ ਦੀ ਹੈ ਵੀਹ ਹਜ਼ਾਰ ਦੀ '' ਜਿੰਨਾ ਤੁਸੀਂ ਕੱਢ ਸਕਦੇ ਹੋ, ਉਸ ਤੋਂ ਬਾਅਦ ਤੁਸੀਂ ਆਪਣੀ ਕਿਸ਼ਤਾਂ ਬਣਵਾ ਲਓ, ਦੋ ਸਾਲ ਦੀ ਭੈਣ ਕਿਸ਼ਤਾਂ ਬਣ ਜਾਂਦੀਆਂ ਨੇ, ਇਹਨਾਂ ਦੀਆਂ
ਅੱਛਾ ਜੀ, ਤਾਂ ਹਰ ਮਹੀਨੇ ਇੱਕ ਕਿੰਨੇ ਰੁਪਏ ਦੀ ਕਿਸ਼ਤ ਬਣੇਗੀ, ਥੋੜਾ ਤੁਹਾਨੂੰ ਕੁਛ ਅੰਦਾਜ਼ਾ ਹੈਗਾ। ਤੁਸੀਂ ਮੈਨੂੰ ਦੱਸ ਦੋ
ਹੂੰ, ਬੈਨ, ਇਹਦੀ ਮੇਰੇ ਯਾਰ -ਦੋਸਤ ਨੇ ਲਿੱਤੀ ਸੀ। ਉਹਨੇ ਦੀ ਤਿੰਨ ਹਜ਼ਾਰ -ਪੈਂਤੀ ਸੌ ਰੁਪਏ ਸਮਥਿੰਗ ਕੁਛ ਕਿਸ਼ਤ ਬੰਨੀ ਸੀ ਉਹਦੀ ਸਾਲ ਦੀ, ਅਦੀ ਮਹੀਨੇ ਦੀ।
ਤੇ ਕੁਛ ਜ਼ਿਆਦਾ ਨਹੀਂ ਬਣਦੀ, ਅਗਰ ਤੁਸੀਂ ਆਮ ਕੋਈ ਗੱਡੀ ਵੀ ਲਓ ਇੰਜਨ ਵਾਲੀ ਇਹ ਤਿੰਨ ਹਜ਼ਾਰ -ਪੈਂਤੀ ਸੌ ਤੁਸੀਂ ਪੈਟਰੋਲ ਦੇ ਤੇ ਸਰਵਿਸ ਵਗੈਰਾ ਅਤੇ ਇੰਜਨ ਦੀ ਮੇਨਟੇਨੈਂਸ ਲਗਾ ਦਿੰਦੇ ਹੋ।
ਹਾਂਜੀ, ਉਹ ਤਾਂ ਹੈ। ਪਰਾਜੀ ਔ ਤਾ ਹੈ।
ਹਾਂ, ਹਾਂ, ਇਹੀਓ ਗੱਡੀ ਤੁਹਾਡੀ ਬਹਾਰੋਂ ਬਾਰ ਤੁਹਾਡੀ ਗੱਡੀ ਵੀ ਬਣ ਜਾਏਗੀ। ਤੁਹਾਡਾ ਸਿਸਟਮ ਵਧੀਆ ਬਣ ਜਾਏਗਾ।
ਹਾਂਜੀ, ਉਹ ਤਾਂ ਮੈਂ ਸੋਚ ਹੀ ਰਹੀ ਸੀਗੀ, ਕਿਸ਼ਤਾਂ ਚਲੋ ਮੈਂ ਘਟ ਹੀ ਲਾ। ਹਾਂਜੀ, ਫੇਰ ਮਤਲਬ, ਕਿ ਤੁਸੀਂ ਸਾਨੂੰ ਦੁਕਾਨ ਤੇ ਕਦੋਂ ਮਿਲੋਗੇ, ਕਿ ਆਪਾਂ ਆ ਜਾਈਏ ਫਿਰ ਤੁਹਾਡੇ ਕੋਲ ਕਿਉਂਕਿ ਆਪਾਂ ਨਾ। ਤੁਹਾਡੇ ਨਾਲ ਹੀ ਆ ਕੇ ਗੱਲ ਕਰਨੀ ਹੈ।
ਜਦੋਂ ਮਰਜੀ ਆ ਪੈਣ ਤੇਰੀ ਆਪਣੀ- ਆਪਣੀ ਦੁਕਾਨ ਹੈਗੀ ਹੈ, ਜਦੋਂ ਵੀ ਆਈ ਮੈਨੂੰ ਭੈਣ ਫੋਨ ਕਰੀ, ਨਾਲ ਹੀ ਤੇਰਾ ਭਰਾ ਆ ਜਾਵੇਗਾ।
ਅੱਛਾ ਹੁਣੇ ਤੇ ਤੁਸੀਂ ਮਤਲਬ ਤੁਸੀਂ ਘੁੰਮਣ ਗਏ ਹੋ, ਤਾਂ ਕਿੰਨੇ ਦਿਨਾਂ ਚ ਤੁਸੀਂ ਆਓਗੇ ਘੁੰਮ ਕੇ?
ਅੱਜ ਤਾਂ ਭੈਣ ਮੈਂ ਆਪਣੇ ਨਾਨਕੇ ਹੈਗਾ ਨਾਨਕੇ ਘੁੰਮਣ ਆਇਆ। ਇਹ ਦੇ ਵਾਸ ਜਦੋ ਤੁਹਾਨੂੰ ਪਤਾ ਸੰਡੇ ਹੈਗਾ ਤੇ ਦੁਕਾਨਦਾਰਾਂ ਕੋਲ ਤੇ, ਦੁਕਾਨਦਾਰਾਂ ਕੋ ਤਾਂ ਦਿਨ ਇੱਕ ਸੰਡੇ ਦਾ ਹੁੰਦਾ, ਪੂਰਾ ਹਫ਼ਤਾ ਤੁਹਾਨੂੰ ਪਤਾ ਹੀ ਹੈ ਸਵੇਰੇ ਦੁਕਾਨ ਤਾਂ ਖੋਲ੍ਹਣੀ ਅਤੇ ਰਾਤੀ ਦੁਕਾਨ ਵਧਾਉਣੀ। ਟਾਈਮ ਨਿਕਾਲੀ।
ਹਾਂਜੀ, ਉਹ ਤਾਂ ਹੈ ਹੀ ਸਾਰਾ ਦਿਨ ਕਿੰਨੀ ਮਤਲਬ ਬਿਜੀ ਜਿਹਾ ਰਹਿੰਦਾ ਹੋਣਾ ਤੁਹਾਡਾ ਇੱਕ ਦਿਨ ਤਾਂ ਚਾਹੀਦਾ ਬੰਦੇ ਨੂੰ ਆਰਾਮ ਲਈ।
ਹਾਂ ਇੱਕ ਦਿਨ ਬੰਦਾ ਆਰਾਮ ਕਰ ਲੇ। ਤੇ ਅਜ ਤੇ ਸੰਡੇ ਹੈਗਾ ਤੇ ਕੱਲ੍ਹ ਮੈ ਆਪਣੀ ਦੁਕਾਨ ਤੇ ਆ ਜਾਂਗਾ ਭੈਣ ਤੇ ਜਦੋਂ ਮਰਜ਼ੀ ਜਦ ਤੇਰੇ ਕੋਲ ਟਾਈਮ ਮਿਲਦਾ ਮੈਨੂੰ ਫੋਨ ਕਾਰਦੀ।
ਠੀਕ ਆ ਫੇਰ ਮੈਂ ਵੀ ਨਾ ਕੱਲ ਪਹਿਲੇ ਤਾਂ ਮੈਂ ਡਿਊਟੀ ਤੇ ਜਾਣਾ ਏ, ਤੇ ਮੈਂ ਡਿਊਟੀ ਤੋਂ ਆ ਕੇ ਤੁਹਾਡੇ ਕੋਲ ਆ ਜਾਗੀ ਸ਼ਾਮੀ ਪੰਜ, ਛੇ ਵਜੇ ਦੇ ਕਰੀਬ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਭੈਣਾ ਆ ਆ ਜਾਣਾ ਅਤੇ ਕੁਛ ਵੇਖਣਾ ਇਲੈਕਟ੍ਰਿਕ ਗੱਡੀ ਦੀ ਤਰਫ ਹੀ ਵੇਖਣਾ। ਕਿਉਂਕਿ ਤੁਹਾਨੂੰ ਬੈਟਰ ਲੱਗੇਗੀ।
ਹਾਂਜੀ, ਹਾਂਜੀ ਬਸ ਮੇਰਾ ਤਾਂ ਉਹੀ ਮਨ ਹੈ ਜਿਹੜੀ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਮੈਂ ਵੀ ਮਤਲਬ ਉਹ ਨੇ ਫੋਨ ਚ ਵੇਖੀ ਸੀਗੀ ਦੋ ਤਿੰਨ ਉਹ ਦਿਖਾਉਂਦੇ ਨੇ ਨਾ ਅੱਜ ਕੱਲ ਫੋਨ ਚ ਤਾਂ ਮੈਂ ਦੇਖੀ ਸੀਗੀ ਤਾਂ ਮੈਂ ਸੋਚਿਆ ਪਹਿਲਾਂ ਤੁਹਾਡੇ ਕੋਲ ਸਲਾਹ ਲੈਲਾ, ਤੁਸੀਂ ਮੈਨੂੰ ਚੰਗਾ ਦੱਸ ਦੋਗੇ ਤਾਂ ਤੁਸੀਂ ਜਿਵੇਂ ਤਾਂ ਮੈਨੂੰ ਲੱਗ ਰਿਹਾ ਮੈਨੂੰ ਉਹ ਬਿਜਲੀ ਵਾਲੀ ਲੈ ਲੈਣੀ ਚਾਹੀਦੀ ਏ।
ਹਾਂਜੀ ਇਹ ਨਾ ਕੁਛ ਨਾ ਭੈਣ, ਫੋਨ ਵਾਲੇ ਨਾ ਨੈਗੇਟਿਵਿਟੀ ਨਾ ਜ਼ਿਆਦਾ ਦਿਖਾਉਂਦੇ ਨੇ। ਕਿਸੀ ਗਾੜੀ ਦੀ ਬੁਰਾਈ ਜ਼ਿਆਦਾ ਕਰਨਗੇ ਅੱਛਾਈ ਬੜੀ ਘੱਟ ਕਰਦੇ ਨੇ, ਕਿਉਂ ਤਾਂ ਕਿ ਉਹਨਾਂ ਦੀ ਆਪਣੀ ਗਾਡੀ ਵਿਕੇੇ।
ਤੇ ਉਹਨਾਂ ਦੇ ਹਿਸਾਬ ਨਾਲ ਤੇ ਚੱਲਣਾ ਚੱਲਣਾ ਵੀ ਨਹੀਂ ਚਾਹੀਦਾ ਕੋਸ਼ਿਸ਼ ਕਰੋ ਜਿਵੇਂ ਤੁਸੀਂ ਵਿਸ਼ਵਾਸ ਕੀਤਾ ਕਿਸੇ ਉੱਤੇ ਯਾਂ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਤੇ ਚੱਲੋਗੇ ਤੇ ਉਹਦੇ ਹਜ਼ਾਰ ਗੁਣਾ ਵਧੀਆ ਏ। ਕਿਉਂਕਿ ਉਹ ਸਾਹਮਣੇ ਵਾਲਾ ਬੰਦਾ ਕਦੀ ਗਲਤ ਨਹੀਂ ਦਿਖਾਏਗਾ।
ਹਾਂਜੀ, ਹਾਂਜੀ ਨਹੀਂ ਤੁਹਾਡੇ ਤਾਂ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਕੀਤਾ ਕਿ ਭਰਾ ਜੀ ਮੈਨੂੰ ਗ਼ਲਤ ਸਲਾਹ ਨਹੀਂ ਦੇਣਗੇ, ਕਿਉਂਕਿ ਫੋਨ ਤੇ ਤਾਂ ਅੱਜ ਕੱਲ ਤੁਹਾਨੂੰ ਪਤਾ ਏ। ਕੁਛ ਚੀਜ਼ਾਂ ਸਹੀ ਦਿਖਾਉਂਦੇ ਨੇ ਤਾਂ ਹਜ਼ਾਰ ਚੀਜ਼ਾਂ ਤਾਂ ਗ਼ਲਤ ਦਿਖਾਉਂਦੇ ਨੇ ਤਾਂ ਮੈਂ ਨਹੀਂ ਮੈਂ ਫੋਨਾ ਤੇ ਵਿਸ਼ਵਾਸ ਨਹੀਂ ਕਰ ਨਾ ਮੈਂ ਤੁਹਾਡੇ ਕੋਲ ਪੁੱਛ ਕੇ ਹੀ ਲਾਵਾਂਗੀ ਜਿਹੜੀ ਗੱਡੀ ਤੁਸੀਂ ਕਹੋਗੇ।
ਹਾਂਜੀ, ਹਾਂਜੀ ਭੈਣ ਠੀਕ ਫਿਰ ਤੁਸੀਂ ਭੈਣ ਕਲ ਆਓਗੇ।
ਹਾਂਜੀ, ਹਾਂਜੀ ਮੈਂ ਨਾ ਮਤਲਬ ਕੱਲ ਦੇਖਦੀ ਹਾਂ ਵੈਸੇ ਤਾਂ ਮੈਂ ਕੋਸ਼ਿਸ਼ ਕਰੂੰਗੀ ਕਿ ਕੱਲ ਆਜੂ ਪਰ ਕੱਲ ਨਾ ਮੈਨੂੰ ਕ ਕੰਮ ਤੇ ਜਾਣਾ ਤੇ ਕੰਮ ਤੇ ਜਾਂਦੇ ਜਾਂਦੇ ਮੈਨੂੰ ਲੱਗਦਾ ਹੈ ਮੈਨੂੰ ਬਾਜ਼ਾਰ ਵੀ ਥੋੜਾ ਤ ਮਾੜਾ ਮੋਟਾ ਕੰਮ ਏ, ਉਹ ਕਰਦੇ ਕਰਦੇ ਜੇ ਮੈਂ ਲੇਟ ਹੋ ਗਈ ਤਾਂ ਤੇ ਮੈਂ ਨਹੀਂ ਆਵਾਂਗੀ।
ਹਾਂ, ਹਾਂ ਕੋਈ ਨਾ ਭੈਣ ਇਦੇ ਤੇ ਕੋਈ ਜਲਦਬਾਜ਼ੀ ਹਾਂ ਕੋਈ ਜਲਦਬਾਜੀ ਵਾਲਾ ਕੰਮ ਨੀ ਹੈਗਾ ਦੇਖੋ ਜਦੋਂ ਮਰਜ਼ੀ ਆ ਜਾਣਾ ਨਾ ਭੈਣ ਤੁਹਾਡੀ ਆਪਣੀ ਦੁਕਾਨ ਹੈਗੀ ਕੇ ਨਹੀਂ।
ਹਾਂਜੀ, ਹਾਂਜੀ ਤਾਂ ਲੈਣ ਦਾ ਤਾਂ ਮੇਰਾ ਪੂਰਾ ਹੀ ਮਨ ਹੈ ਲੈਣੀ ਤਾਂ ਮੈਂ ਹੈ ਹੀ ਤਾਂ ਫੇਰ ਮੈਂ ਆਪਣੇ ਨਾਲ ਕਿੰਨੀ ਕੁ ਰਕਮ ਲੈ ਕੇ ਆਓ ਨਾਲ ਜਿਹੜੀ ਮੈਂ ਡਾਊਨ ਦੇਣੀ ਆ ਤੁਹਾਨੂੰ।
ਤੁਸੀਂ ਭੈਣ ਵੇਖ ਲੋ ਵੀਹ ਕੁ ਹਜ਼ਾਰ ਰੁਪਏ ਲੈ ਕੇ ਆ ਜਾਣਾ ਨਾਲ, ਪੰਦਰਾਂ ਤੋਂ ਲੈ ਕੇ ਵੀਹ ਹਜ਼ਾਰ ਰੁਪਏ ਨਾਲ ਲੈ ਕੇ ਆ ਜਾਣਾ। ਬਾਕੀ ਤੁਹਾਡੀ ਮੈਂ ਇੰਸਟੋਲਮੈਂਟ ਬਣਵਾ ਦਾਂਗਾ ਕਿਸ਼ਤਾ ਬਣਵਾ ਦਾਂਗਾ।
ਠੀਕ ਆ ਅੱਛਾ ਜ ਮੈਂ ਇਹ ਵੀ ਪੁੱਛਣਾ ਸੀ ਭਾਜੀ ਜਿਹੜੇ ਪੈਸੇ ਮੈਂ ਲੈ ਕੇ ਮਤਲਬ ਕਿ ਮੈਂ ਅੱਜ ਕਲ ਫੋਨ ਚ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਔਨਲਾਈਨ ਚੱਲ ਗਿਆ ਤੁਸੀਂ ਔਨਲਾਈਨ ਲੈਲੋਗੇ ਕਿ ਮੈਂ ਕੈਸ਼ ਹੀ ਲੈ ਕੇ ਆਵਾਂ।
ਨਹੀਂ ਪੈਣ ਔਲਾਈਨ ਵੀ ਚੱਲ ਜਾਏਗੀ, ਕੈਸ਼ ਵੀ ਹੋ ਜਾਏਗੀ। ਕੈਸ਼ ਵੀ ਚੱਲ ਜਾਗਾ ਭੈਣ ਔਨਲਾਈਨ ਤੇ ਤੁਹਾਡੀ ਕਿਸ਼ਤਾਂ ਜਿਹੜੀਆਂ ਉਹ ਨਿਕਲਦੀ ਰਹਿਣਗੀਆਂ। ਜਿਹੜੀ ਡਾਊਨ ਪੇਮੈਂਟ ਕਰੋਗੇ ਉਹ ਤੁਹਾਡੀ ਮਰਜ਼ੀ ਕਿ ਤੁਸੀਂ ਔਨਲਾਈਨ ਦੇਣੀ ਔਨਲਾਈਨ ਦੇ ਦੇਣਾ ਕੈਸ਼ ਦੇਣੀ ਕੈਸ਼ ਦੇ ਦੇਣਾ।
ਅੱਛਾ ਠੀਕ ਹੈ ਜੀ ਕਿਉਂਕਿ ਫੇਰ ਉਹ ਹੁੰਦਾ ਨਾ ਉਸ ਨਾ ਹਿਸਾਬ ਨਾਲ ਮੈਨੂੰ ਦੇਖੋ ਬੈਂਕ ਬੁਂਕ ਵੀ ਜਾਣਾ ਪਏਗਾ ਕਿਉਂਕਿ ਕੈਸ਼ ਕਢਵਾਉਣ ਲਈ ਫਿਰ ਮੈਂ ਸਪੈਸ਼ਲ ਜਾਵਾਂਗੀ ਤਾਂ ਇਸ ਤੋਂ ਵਧੀਆ ਕਿ ਮੈਂ ਤੁਹਾਨੂੰ ਔਨਲਾਈਨ- ਲਾਇਨ ਹੀ ਕਰ ਦੇਵਾਂਗੀ, ਤਾਂ ਕਿਸ਼ਤ ਫੋਨ ਤੋਂ ਹੀ ਘੱਟ ਜੇਗੀ ਉਹ ਚੰਗਾ ਰਹੇਗਾ। ਤੁਹਾਨੂੰ ਕੁਛ ਡੇਟ ਡੂਟ ਪਤਾ ਕਿ ਕਿਹੜੀ ਤਰੀਕ ਨੂੰ ਕੱਟਦੀ ਹੋਣੀ ਸਾਡੀ ਕਿਸ਼ਤ।
ਉਹ ਤਾਂ ਭੈਣ ਜਿਵੇਂ ਤੁਸੀਂ ਕੱਲ੍ਹ ਆਓਗੇ ਨਾ, ਤਾਂ ਕੱਲ੍ਹ ਫਾਰਮ ਭਰ ਭਰਾਇਆ ਜਾਏਗਾ ਉਹ ਸੀ ਫਾਰਮ ਉੱਤੇ ਪੈਂਡ ਡੇਟ ਆ ਜਾਵੇਗੀ ਜਦੋਂ ਵੀ ਤੁਹਾਡੀ ਅਗਲੀ ਕਿਸ਼ਤ ਕੱਟੇਗੀ ਨਾ, ਤਾਂ ਉਹ ਉਸ ਫਾਰਮ ਦੇ ਉੱਤੇ ਡੇਟ ਲਿਖੀ ਹੋਗੀ ਉਸ ਟਾਈਮ ਤੋਂ ਤੁਹਾਡੀ ਉਹ ਕਿਸ਼ਤ ਕਟਣੀ ਸਟਾਰਟ ਹੋ ਜਾਏਗੀ
ਅੱਛਾ, ਅੱਛਾ ਮਤਲਬ ਜਿਸ ਦਿਨ ਆਪਾਂ ਲੈਂਦੇ ਆ ਉਸਦੇ ਹਿਸਾਬ ਨਾਲ ਮਤਲਬ ਅਗਲੇ ਦਿਨ ਦੀ ਮਤਲਬ ਕੋਈ ਕਿਸ਼ਤ ਬਣਦੀ ਹੋਣੀ ਉਹ ਡੇਟ ਬਾਅਦ ਚੋਂ ਲਿਖਿਆ ਆਏਗੀ ਮਤਲਬ ਪਹਿਲੇ ਤੁਹਾਨੂੰ ਕੁਛ ਨੀ ਪਤਾ ਹੁੰਦਾ ਇਸ ਬਾਰੇ
ਹਾਂ ਪਹਿਲੇ ਭੈਣ ਕੁਛ ਵੀ ਨਹੀ ਪਤਾ ਹੈਗਾ, ਉਹ ਅਸੀਂ ਡੇਟ ਆਪਣੀ ਮਨ ਮਰਜ਼ੀ ਤੋਂ ਵੀ ਪਵਾ ਸਕਦੇ ਹਾਂ ਜਿਵੇਂ ਹਰ ਬੰਦੇ ਦਾ ਆਪਣੇ- ਆਪਣੇ ਘਰ ਦਾ ਆਪਣਾ ਸਿਸਟਮ ਹੁੰਦਾ ਨਾ ਹੁਣ ਤੁਹਾਡੇ ਕੋਲ ਖਾਲੀ ਇਹ ਤਾਂ ਹੈ ਨਹੀਂ ਇੱਕ ਕਿਸ਼ਤ ਖਾਲੀ ਗੱਡੀ ਦੀ ਜਾਣੀ ਹੋਏਗੀ ਹੋਰ ਵੀ ਤੁਸੀਂ ਕਈ ਚੀਜ਼ਾਂ ਲਿੱਤੀ ਹੋਣਗੀਆਂ ਇਸ ਚੀਜ਼ ਦੇ ਬੇਸ ਤੇ, ਤੇ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਚਾਹੇ ਇੱਕ ਤਾਰੀਖ ਦੀ ਕਰਵਾਓ, ਚਾਹੇ ਪੰਜ ਤਾਰੀਖ ਤੋਂ ਕਰਵਾਓ, ਚਾਹੇ ਦਸ ਤਾਰੀਖ ਤੋਂ ਕਰਵਾਓ ਬੈਂਕ ਵਾਲੇ ਉਸੇ ਦਿਨ ਤੋਂ ਹੀ ਤੁਹਾਡੀ ਕਿਸ਼ਤ ਕਟਣੀ ਸਟਾਰਟ ਕਰ ਦੇਣਗੇ
ਅੱਛਾ ਉਹ ਆਪਣੇ ਆਪ ਹੀ ਕਟਦੀ ਹੋਣੀ ਮਤਲਬ ਬਸ ਆਪਾਂ ਇਹ ਕਰਨਾ ਕਿ ਆਪਣੇ -ਆਪਣੇ ਬੈਂਕ ਚ ਆਪਣਾ ਉਹ ਰੱਖ ਰਕਮ ਰੱਖਣੀ ਹੈ ਜਾਂ ਨਹੀਂ ਰੱਖਾਂਗੇ ਤਾਂ ਮੈ ਇਹ ਵੀ ਸੁਣਿਆ ਕਿ ਕਦੀ- ਕਦੀ ਉਹ ਫਾਈਨ ਵੀ ਲੱਗ ਜਾਂਦਾ ਹਨਾ
ਹਾਂ ਹਾਂਜੀ- ਹਾਂਜੀ ਭੈਣ ਉਹ ਚੈੱਕ ਤਾਂ ਬਸਕਰ ਵੀ ਦਿੰਦੇ ਨੇ ਤੇ ਤੁਹਾਨੂੰ ਫਿਰ ਉਹਦੀ ਪੈਨਲਟੀ ਦੇਣੀ ਪਏਗੀ ਜਿਵੇਂ ਮੰਨ ਲਓ ਤੁਹਾਡੀ ਤਿੰਨ ਹਜ਼ਾਰ ਦੀ ਕਿਸ਼ਤ ਹੈਗੀ ਹੈ ਉਹ ਤੁਹਾਡੇ ਕੋਲ ਐਟ ਦਾ ਸਪੋਟ ਪੈਸੇ ਨਹੀਂ ਹੈਗੇ ਸੀ ਤੇ ਅਗਲੀ ਵਾਰ ਤਿੰਨ ਹਜ਼ਾਰ ਦੇ ਨਾਲ ਪੰਜ ਸੌ ਰੁਪਏ, ਸੌ ਰੁਪਏ, ਤਿੰਨ ਸੌ ਰੁਪਏ ਜੋ ਵੀ ਹੋਏਗਾ ਉਹਦੇ ਚਾਰਜਿਸ ਤੁਹਾਨੂੰ ਦੇਣੇ ਪੈਣਗੇ
ਅੱਛਾ ਤਾਂ ਉਹ ਫਿਰ ਉਹ ਦੇਖੋ ਉਹ ਨੁਕਸਾਨ ਹੋ ਜਾਏਗਾ ਹਨਾ, ਤਾਂ ਨਹੀਂ ਨਹੀਂ ਚਲੋ ਮੈਂ ਤਾਂ ਆਪਣੇ ਬੈਂਕ ਚ ਪੈਸੇ ਰੱਖਾਂਗੀ ਕਿ ਮੇਰੀ ਜਦੋਂ ਹਾਂਜੀ -ਹਾਂਜੀ ਮੈਂ ਤਾਂ ਭਰਾਜੀ ਆਪਣੇ ਬੈਂਕ ਚ ਪੈਸੇ ਰੱਖਾਂਗੀ ਜਦੋਂ ਮੇਰੀ ਐਕਟਿਵਾ ਦੀ ਕਿਸ਼ਤ ਕੱਟਣੀ ਹੋਏਗੀ ਉਸ
ਹਾਂਜੀ- ਹਾਂਜੀ -ਹਾਂਜੀ
ਪੰਦਰਾਂ ਦਿਨ ਪਹਿਲੇ ਹੀ ਆਪਣੇ ਬੈਂਕ ਚ ਪੈਸੇ ਪਾ ਦਵਾਂਗੀ ਕਿ ਕਿਉਂਕਿ ਮੇਰੀ ਉਹ ਬਾਂਊਸ ਬੂਸ ਨਾ ਤਾਂ ਨਹੀਂ ਤਾਂ ਮੈਨੂੰ ਹੋਰ ਮਹਿੰਗੀ ਪੈ ਜਾਏਗੀ
ਹਾਂ, ਫਿਰ ਤੁਹਾਨੂੰ ਹੋਰ ਚੀਜ਼ ਮਹਿੰਗੀ ਪੈ ਜਾਏਗੀ
ਹਾਂਜੀ- ਹਾਂਜੀ ਨਹੀਂ ਠੀਕ ਆ ਤੁਸੀਂ ਮੈਨੂੰ ਬਹੁਤ ਵਧੀਆ ਸਲਾਹ ਦਿੱਤੀ ਤਾਂ ਫਿਰ ਮੈਂ ਦੇਖਦੀ ਭਰਾ ਜੀ ਜੇ ਕੱਲ ਜੇ ਮੈਨੂੰ ਟਾਈਮ ਲੱਗਿਆ ਤੇ ਕੱਲ੍ਹ ਆ ਜਾਵਾਂਗੀ ਨਹੀਂ ਤਾਂ ਪਰਸੋਂ ਤਾਂ ਮੈਂ ਪੱਕਾ ਆਉਣਾ ਹੀ ਆਉਣਾ ਕਿਉਂਕਿ ਮੈਨੂੰ ਨਾ ਬੜੀ ਦਿੱਕਤ ਹੋ ਰਹੀ ਹੈ ਐਕਟਿਵਾ ਤੋਂ ਬਿਨਾਂ ਮੇ ਨਾਲ, ਮੈਂ ਤਾਂ ਪੂਰਾ ਮਨ ਬਣਾ ਲਿਆ ਕਿ ਮੈਂ ਲੈਣੀ ਹੀ ਲੈਣੀ
ਕੋਈ ਨਾ ਭੈਣੇ ਤੇਰੀ ਆਪਣੀ ਦੁਕਾਨ ਚ ਤੇਰੇ ਕੋਲ ਜਦੋਂ ਟਾਈਮ ਲੱਗੇ ਉਸ ਟਾਈਮ ਆ ਜਾਈ ਤੇ ਮੈਨੂੰ ਫੋਨ ਕਰਕੇ ਆਈ ਭੈਣ ਤਾਂ ਕਿ ਮੈਂ ਤੁਹਾਨੂੰ ਦੁਕਾਨ ਤੇ ਹੀ ਮਿਲਣਾ
ਹਾਂਜੀ, ਨਹੀਂ ਮੈਂ ਤੁਹਾਨੂੰ ਫੋਨ ਕਰਕੇ ਆਵਾਂਗੀ, ਸਵੇਰੇ ਤਾਂ ਦੇਖੋ ਮੈਂ ਵੀ ਕੰਮ ਤੇ ਹੁੰਦੀ ਹਾਂ ਤਾਂ ਮੈਂ ਬਿਜੀ ਹੁੰਦੀ ਹਾਂ, ਮੈਂ ਫਿਰ ਤੁਹਾਨੂੰ ਕੱਲ ਦੇਖਦੀ ਆ, ਨਹੀਂ ਤੇ ਪਰਸੋ ਮੈਂ ਤੁਹਾਨੂੰ ਫੋਨ ਕਰਕੇ ਆਵਾਂਗੀ ਠੀਕ ਭਾਜੀ ਸਤਿ ਸ੍ਰੀ ਅਕਾਲ
ਚਲੋ ਠੀਕ ਹੈ ਭੈਣ, ਸਤਿ ਸ੍ਰੀ ਅਕਾਲ ਭੈਣ